ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ।
ਹਾਂਜੀ
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ! ਹਾਂਜੀ ਤੁਸੀਂ ਸੁਣਾਓ? ਹਾਂਜੀ-ਹਾਂਜੀ ਵਦੀਆ ਸੁਣਾਓ, ਠੀਕ ਹੋ ਤੁਸੀਂ? ਹਾਂਜੀ ਹੋਰ ਘਰ, ਹੋਰ ਘਰ ਸਭ ਠੀਕ ਨੇ?
ਹਾਂਜੀ ਵਧੀਆ, ਤੁਸੀਂ ਸੁਣਾਓ ਸਭ ਵਧੀਆ?
ਹਾਂਜੀ- ਹਾਂਜੀ ਸਭ ਵਧੀਆ
ਹੋਰ ਕੀ ਕਰਦੇ?
ਕੁਛ ਨੀ, ਬਸ ਮੈਂ ਕਿਹਾ, ਫੋਲ ਹੀ ਕਰ ਲਈਏ ਇੱਕ
ਅੱਛਾ ਹੋਰ ਰੋਟੀ ਖਾ ਲਈ ਤੁਸੀਂ?
ਹਾਂਜੀ- ਹਾਂਜੀ ਖਾ ਲਈ ਰੋਟੀ, ਹੁਣੇ ਹੀ ਖਾਧੀ ਬਸ ਫ੍ਰੀ ਹੋਏ ਸੀ, ਮੈਂ ਕਿਹਾ ਚਲੋ ਇੱਕ ਨਾ ਮੈਂ ਕੋਲ ਕਰ ਲਾਂ ਹਾਂਜੀ
ਅੱਛਾ-ਅੱਛਾ ਹੋਰ ਕੀ ਖਾਧਾ, ਕੀ ਬਣਾਇਆ?
ਅਸੀਂ ਅੱਜ ਅਸੀਂ ਅੱਜ ਦਾਲ ਬਣਾਈ ਸੀ ਮੂੰਗੀ ਧੋਤੀ
ਅੱਛਾ ਵਧੀਆ ਹੋਰ
ਹੋਰ ਤੁਸੀਂ, ਖਾ ਬੈਠੇ ਰੋਟੀ? ਹਾਂਜੀ- ਹਾਂਜੀ ਸਹੀ ਗੱਲ, ਨਾਲੇ ਹਲਕੀ ਫੁਲਕੀ ਹੁੰਦੀ ਹੈ।
ਬਣਾਈਏ, ਬਿਲਕੁਲ ਔਰ ਸਾਰੇ ਅਸੀ ਦਾਲ ਪ੍ਰਫ ਪ੍ਰੇਫਰ ਕਰਦੇ
ਹਾਂਜੀ - ਹਾਂਜੀ- ਹਾਂਜੀ ਸਾਡੇ ਵੀ ਵੈਸੇ ਰਾਤ ਨੂੰ ਦਾਲ ਹੀ ਖਾਂਦੇ ਨੇ ਜ਼ਿਆਦਾ ਨਾ
ਹਾਂਜੀ ਹੋਰ ਅੱਜ ਕਿਵੇਂ ਯਾਦ ਕੀਤਾ ਤੁਸੀਂ
ਹੋਰ ਕੀ ਕਰਦੇ ਅੱਜ ਕੱਲ ਬਸ ਮੈਂ ਯਾਦ ਕਰ ਹੀ ਲਿਆ, ਮੈਂ ਕਿਹਾ ਚਲੋ ਅੱਜ ਹਾਂਜੀ
ਚਲੋ ਚੰਗਾ ਕੀਤਾ ਕਰ ਲਿਆ ਤੇ ਹੋਰ ਕੀ ਹੋਰ ਹੋਗੀ ਮੇਰੀ
ਹਾਂ ਹਾਂਜੀ। ਅੱਛਾ ਫੇਰ ਅੱਗੇ ਬਾਰੇ ਕੀ ਸੋਚ?
ਹਾਂਜੀ।
ਹਾਂ।
ਅੱਗੇ ਉਹ ਦੇਖੋ ਮੈਂ ਨੀਲੈਕ ਫੈਸ਼ਨ ਦਾ ਕੋਰਸ ਕਰ ਲਿਆ ਸੀ ਤੁਹਾਨੂੰ ਤਾਂ ਹੀ ਨਾ ਤੇ ਉਹਨਾਂ ਨੂੰ ਕੰਟੀਨਿਊ ਕਰਾਂਗੀ ਅੱਗੇ।
ਹਾਂਜੀ ਹਾਂਜੀ ਹਾਂਜੀ। ਚਲੋ ਵਧੀਆ ਸਗੋਂ ਵੈਸੇ ਤੁਸ। ਤੁਸੀਂ ਕਰ ਲਤੇ ਹੋ ਏ ਨੇਲ ਆਰਟਸ ਹਾਂਜੀ। ਹਾਂ।
ਨਾਲ ਹੀ ਹੋਨ ਐਗਜ਼ਾ ਤੁਹਾਨੂੰ ਪਤਾ ੳ ਸਮਰ ਏਜੁਕੇਸ਼ਨ ਬੱਚਿਆਂ ਦੀ ਤੇ ਨਾਲ ਪ੍ਰੋਜੈਕਟਸ ਬਨਾਏ ਨੇ ਮੈਂ ਬੱਚਿਆਂ ਦੇ।
ਜੀ ਹਾਂਜੀ ਅੱਛਾ ਅੱਛਾ ਅੱਛਾ ਤੁਸੀਂ ਬਨਾਏ ਨੇ।
ਸਡ ਗਲਾ
ਹਾਂਜੀ। ਚਲੋ ਵਧੀਆ ਸਗੋਂ
ਹਾਂਜੀ ਪਤਾ ਹਾਂਜੀ ਖੋਲ ਗਏ ਨੇ।
ਹੈਲੋ।
ਹੈਲੋ ਹਾਂਜੀ ਮੈਂ ਕਿਆ ਖੁਲ੍ਹ ਗਏ ਨੇ ਸਕੂਲ ਤੇ ਬੱਚਿਆਂ ਦੇ।
ਚਲੋ ਵਧੀਆ ਸਗੋਂ ਮਿਨਾ ਹਾਂਜੀ ਹਾਂਜੀ। ਅੱਛਾ ਉਹ ਕਿਹੜੀ ਕਲਾਸ ਚ ਏ।
ਫੋਰਥ ਇਚ ਏ।
ਅੱਛਾ। ਹੋਰ ਤੁਸੀਂ
ਹਾਂਜੀ ਉਹਦੇ ਪ੍ਰੋਜੈਕਟ ਵਗੈਰਾ ਬਨਾਏ
ਅੱਛਾ ਅੱਛਾ ਅੱਛਾ ਕੰਮ ਛੁੱਟੀਆਂ ਦਾ ਕੰਪਲੀਟ ਹੋ ਗਿਆ ਇਹਨਾਂ ਦਾ।
ਹੋਰ ਕਰ ਈ ਦਿੱ।
ਸਾਡੇ ਬੱਚਿਆਂ ਨੇ ਤੇ ਕੀਤਾ ਈ ਨੀ ਕੰਮ ਅੱਛਾ।
ਕੀਤਾ ਨਹੀਂ।
ਚਲੋ ਵਧੀਆ ਸਗੋਂ ਨਾ ਨਾ ਕੀਤਾ ਈ ਨਹੀਂ ਸਾਡੇ ਬੱਚੇ ਜਾਣੇ ਕੰਮ ਨਾ।।
ਅੱਛਾ ਟਿਊਸ਼ਨ ਵਾਲੇ ਨੀ ਕਰਾਂਦੇ ਟਿਊਸ਼ਨ ਤੇ ਜਾਂਦੇ ਹੀ ਹੋਨਗੇ।
ਅੱਜ ਨਾ ਨਾ ਟਿਊਸ਼ਨ ਏ ਨਾ ਉੱਥੇ ਗਏ ਦੇ ਸੀ। ਅਪਨੇ ਨਾਨੀ ਘਰ ਗਏ ਦੇ ਸੀ ਨਾ। ਪੰਜਾਬ ਗਏ।
ਅੱਛਾ ਅੱਛਾ ਤਾਂ ਹੀ ਫੇਰ
ਤੇ ਹਾਂਜੀ ਉਹ ਫਿਰ ਅਸੀਂ ਅੱਜ ਈ ਆਏ ਹਾਂ ਉੱਥੋਂ
ਹ।
ਤੇ ਫੇਰ ਉਹਨੂੰ ਹਾਂਜੀ। ਹੋਰ ਸੁਨਾਓ?
ਸੋ ਕੀਤਾ ਫੇਿਰ ਮੈਂ ਕਹਿੰਦਾ ਬਈ ਤੂੰ ਕਰਦੀ ਹੀ ਤੇ ਤੂੰ ਹੋ ਕਰ।
ਹਾਂਜੀ
ਫਿਰ ਮੈਂ ਤਾਂ ਸਟੇਟਸ ਵਗੈਰਾ ਪਾਇਆ ਸੀ ਫਿਰ ਸਾਰੇ ਬਣਵਾ ਕੇ ਗਏ ਨੇ।
ਅੱਛਾ -ਅੱਛਾ ਚਲੋ ਵਧੀਆ ਸਗੋਂ ਹੋਰ ਸੁਣਾਓ।
ਬਸ ਵਧੀਆ ਤੁਸੀਂ ਸੁਣਾਓ।
ਬਸ ਵਧੀਆ ਠੀਕ ਠਾਕ ਹੋਰ ਮੰਮੀ ਪਾਪਾ ਠੀਕ ਨੇ ਤੁਹਾਡੇ
ਹਾਂਜੀ ਸਭ ਵਧੀਆ ਹੋਰ
ਹਾਂਜੀ ਹਾਂਜੀ ਵਧੀਆ ਹੋਰ ਤੁਸੀਂ ਖਾ ਬੈਠੇ ਰੋਟੀ?
ਰੋਜ਼।
ਹੈਲੋ।
ਰੋਟੀ ਨਹੀਂ ਹਾਲੇ ਨੀ ਖਾਈ ਖਵਾਂਗੇ ਖੋ ਮੈਂ ਕਿਹਾ ਖਾ
ਲੇਟ ਨੀ ਹੁੰਦੇ ਲੇਟ ਖਾਂਦੇ ਹੋ ਤੁਸੀਂ
ਨਹੀਂ ਬਣ ਗਈ ਦੀ ਰੋਟੀ ਹਾਂਜੀ ਬਣ ਤੇ ਗਈ ਮੰਮਾ ਨੇ ਬਣਾ ਲਈ ਬਟ
ਖਾਈ ਨੀ ਹੱਲੇ ਭੁੱਖ ਨਹੀ ਸੀ।
ਅੱਛਾ ਬਸ ਅਸੀਂ ਵੀ ਹੁਣੇ ਖਾ ਕੇ ਫਰੀ ਹੋਏ ਹਾਂ।
ਹਾਂਜੀ
ਬਸ ਹੁਣ ਸੋਣ ਦਾ ਟਾਈਮ ਏ ਮੈਂ ਕਿਹਾ ਚਲੋ ਮੈਂ ਨਾ ਉਹਨਾਂ ਨਾਲ ਗੱਲ ਕਰ ਲਵਾਂ ਹਾਂਜੀ ਵਧੀਆ ਠੀਕ ਠਾਕ ਸਭ ਠੀਕ ਠਾਕ
ਤੁਸੀਂ ਤਾਂ ਵੈਸੇ ਜਲਦੀ ਸੋ ਜਾਂਦੇ ਹੋ ਜੀ ਹਨਾ।
ਹਾਂਜੀ- ਹਾਂਜੀ ਅਸੀਂ ਜਲਦੀ ਸੋ ਜਾਂਨੇ ਹਾਂ ਫੇਿਰ ਜਲਦੀ ਉੱਠ ਜਾਂਦੇ ਨੇ। ਜਲਦੀ ਸੋ ਜਾਂਦੇ ਹਾਂ ਅਸੀਂ ਹਾਂਜੀ। ਤੁਸੀਂ ਰਾਤੀ ਲੇਟ ਸੌਂਦੇ ਹੋ। ਹੈਲੋ
ਹਾਂਜੀ ਹੈਲੋ ਅਸੀ ਤੇ ਲੇਟ ਈ ਸੋਈ ਦਾ ਏ।
ਹਾਂਜੀ -ਹਾਂਜੀ -ਹਾਂਜੀ। ਹਾਂਜੀ ਤੇ ਵੈਸੇ ਉੱਠਦੇ ਫਿਰ ਲੇਟ ਹੀ ਉੱਠਦੇ ਹੋਣੇ ਹੋਵਗੇ ਤੁਸੀਂ
ਹੁਣ ਤੇ ਫ੍ਰਰੀ ਹਾਂ ਮੈਂ ਫਿਰ ਲੇਟ ਹੀ ਉੱਠਦੀ ਆਂ। ਅੱਠ ਨੌ ਵਜੇ ਕੋਲ ਉੱਠ ਜਾਨੀ ਮਤਲਬ ਨੌ ਦਸ ਵਜੇ ਕੋਲ
ਚਲੋ ਸਾਰਾ ਦਿਨ ਫੇਰ ਕੰਮ ਕਰਦੇ ਰਹਿਣਾ ਤੇ ਫੇਰ
ਸਹੀ ਗੱਲ ਏ। ਰਾਤੀ ਫਿਰ ਤਾਂ ਹੀ ਲੇਟ ਉੱਠੀ ਦਾ ਏ। ਫੇਰ ਉੱਠਦੀ ਆ ਨਾ ਥੋੜ੍ਹੀ ਹੈਲਪ ਕਰਾ ਤੇ ਮੰਮਾ ਦੀ ਬਿਲਕੁਲ
ਹਾਂਜੀ ਹੋਰ ਸੁਣਾਓ।
ਬਸ ਵਧੀਆ
ਹੁਣ ਦੇਖੋ ਲੇਟ ਸੋੋਣੇ ਲੇਟ ਉਠਣੇ ਆ ਤਾਨੂੰ ਬੋਡੀ
ਹਾਂਜੀ ਜੀ ਹਾਂਜੀ ਬਿਲਕੁਲ ਸਹੀ ਗੱਲ ਟਾਈਮ ਸਿਰ ਸੋਵੋ ਤੇ ਟਾਈਮ ਸਿਰ ਹੀ ਉੱਠਣਾ ਚਾਹੀਦਾ ਵੇ।
ਉਹੀ ਪਰ ਆਦਤ ਪੈ ਗਈ।
ਹਾਂਜੀ -ਹਾਂਜੀ -ਹਾਂਜੀ। ਜਿਹੜੀ ਆਦਤ ਪੈ ਜਾ ਨਾ ਫੇਰ ਉਹੀ ਆਦਤ
ਕੋਈ ਨਾ ਹਾਂਜੀ ਹੁਣ ਵਿੱਚੇ ਕਦੇ ਕਿਥੇ ਜਾਣਾ। ਤਾਂ ਫਿਰ ਜਲਦੀ ਉੱਠਣਾ ਪੈਂਦਾ ਏ ਫੇਰ ਤੇ ਉੱਠ ਵੀ ਜਾਈਦਾ ਏ।
ਹਾਂਜੀ -ਹਾਂਜੀ -ਹਾਂਜੀ ਸਹੀ ਗੱਲ ਵੈਸੇ ਤੁਸੀਂ ਘੁੰਮਣ ਕਿਤੇ ਨੀ ਗਏ
ਨਹੀਂ ਗਏ ਸੀ ਨਾ ਅਸੀਂ ਨਾਨਕੇ ਹੋ ਆਏ, ਹੋ ਆਏ ਮੈਂ ਕਿਹਾ ਨਾਨਕੇ ਅਸੀਂ
ਉਹ ਵੀ ਆਏ ਦੇ ਸੀ, ਅੱਛਾ ਨਾਨਕੇ ਕਿਥੇ ਨੇ
ਜੈਪੁਰ
ਮੈਂ ਕਿਹਾ ਤੁਹਾਡੇ ਨਾਂ ਅੱਛਾ- ਅੱਛਾ
ਹਾਂਜੀ
ਦੂਰ ਹੀ ਨੇ ਫੇਰ ਤੁਹਾਡੇ ਨਾਨਕੇ
ਹਾਂਜੀ ਉਹੀ ਨਾ ਜਾਂਨੇ ਆ, ਫਿਰ ਸ਼ੋਪਿੰਗ ਵਗੈਰਾ ਵੀ ਕਰ ਆਈ ਦੀ ਐ।
ਹਾਂਜੀ ਹਾਂਜੀ ਉਹ ਵੀ ਜ਼ਰੂਰੀ ਹੁੰਦੀ ਏ। ਨਾਲੇ ਖ਼ਾਸ ਕਰਕੇ ਕੁੜੀਆਂ ਨੂੰ ਜ਼ਿਆਦਾ ਸ਼ੌਕ ਹੁੰਦਾ ਹੈ ਨਾ, ਚੀਜ਼ਾਂ ਦਾ ਹਾਂਜੀ।
ਹਾਂਜੀ ਬਲਕਿ ਜਦੋਂ ਜਾਏ ਨਾ ਜ਼ਰੂਰ ਕੁਛ ਨਾ ਕੁਛ ਨਵਾਂ ਲੈ ਕੇ ਕੀ ਆਈ ਦਾ ਕੋਈ ਨਾ, ਕੋਈ ਸੂਟ ਕੋਈ ਹੁਣ ਮੈਂ ਸੂਟ ਲੈ ਕੇ ਆਈ ਸੀ, ਮੰਮਾ ਵਾਸਤੇ।
ਅੱਛਾ ਅੱਛਾ
ਹਾਂਜੀ ਬਿਲਕੁਲ, ਸ਼ੋਪਿੰਗ ਬਿਨਾਂ ਤੇ ਲੱਗਦਾ ਹੀ ਨਹੀਂ ਕੀ ਬੰਦਾ ਕਿੱਥੇ ਗਿਆ ਏ।
ਹਾਂਜੀ ਸ਼ੋਪਿੰਗ ਵੀ ਕਰਨੀ ਬਹੁਤ ਜ਼ਰੂਰੀ ਹੁੰਦੀ ਏ।
ਉਹੀ ਹੋਰ, ਤੁਸੀਂ ਵੈਸੇ, ਹਾਂਜੀ। ਹਾਂਜੀ ਕੋਟਨ ਦਾ ਹੀ ਹੈ, ਕੋਟਨ ਹੀ ਹੈ। ਰੈਡੀਮੇਡ ਸੂਟ ਹੈ
ਅੱਛਾ ਅੱਛਾ ਠੀਕ, ਅੱਜ ਕੱਲ ਲੈਸਾਂ ਵਗੈਰਾ ਲਾ ਕੇ ਸੂਟ ਬਣਦੇ ਵੇ ਨਾ, ਮੈਂ ਕਿਹਾ ਸ਼ਾਇਦ ਅਨਸਟਿਚ ਲਿਆਯੋ ਤੁਸੀਂ।
ਨਹੀਂ ਲੈ ਕੇ, ਨੂਯਾ ਜ਼ਿਆਦਾ ਪ੍ਰੈਫਰ ਕਰਦੇ ਨੇ ਰੈਡੀਮੇਡ
ਹਾਂਜੀ ਹਾਂਜੀ ਨਹੀਂ ਵਧੀਆ ਰਹਿੰਦੇ ਨੇ, ਰੈਡੀਮੇਡ ਵੀ ਵਧੀਆ ਰਹਿੰਦੇ ਨੇ।
ਉਓਹੀ ਫੇਰ ਪਹਿਲੇ ਏਦਾਂ ਵ ਕੱਪੜਾ ਲੈ ਕੇ ਆਓ, ਫਿਰ ਔ ਦਾ ਸੁਆਯੋ।
ਹਾਂਜੀ ਹਾਂਜੀ ਬਿਲਕੁਲ ਸਹੀ ਗੱਲ, ਫਿਰ ਲੈਸਾਂ ਲਗਾਓ। ਬਿਲਕੁਲ ਸਹੀ ਗੱਲ ਤੁਹਾਡੀ
ਉਹੀ ਨਾ ਫਿਰ ਇਨਾਂ ਚਾਰਜਿਸ ਹੁੰਦੇ ਨੇ, ਤੁਹਾਨੂੰ ਪਤਾ ਹੀ ਆ ਅੱਜ ਕੱਲ੍ਹ।
ਬਿਲਕੁਲ ਠੀਕ ਆ ਹਾਂਜੀ, ਹਿਸਾਬ ਉਥੇ ਹੀ ਪੈ ਜਾਂਦਾ, ਨਾ ਬਸ ਕੱਪੜਿਆਂ ਦਾ। ਹਾਂਜੀ
ਏ ਦਾ ਵੈਸੇ
ਪਤਾ ਕੀ ਗੱਲ ਨੇ, ਸੂਟ ਜਿੰਨੇ ਦਾ ਅਸੀਂ ਰੈਡੀਮੇਡ ਲਵਾਂਗੇ, ਹਾਂਜੀ ਹਾਂਜੀ ਕੀ ਕਹਿ ਰਹੇ ਸੀ ਤੁਸੀਂ ਰੈਡੀਮੇਡ ਕੀ, ਹੈਲੋ
ਕੀ ਅਸੀਂ ਉਦੋਂ ਮੁੱਕਲੋ ਅਸਟਿਚ ਵੀ ਪਏ ਨੇ, ਸੂਟ।
ਹਾਂਜੀ
ਤੇ ਉਹ ਵੀ
ਚਲੋ ਵਧੀਆ ਸਗੋਂ, ਹਾਂਜੀ ਹਾਂਜੀ
ਤੇ ਹੋਰ, ਤੁਸੀਂ ਕੀ ਕਹਿ ਰਹੇ ਸੀ।
ਬਸ ਮੈਂ ਐ ਕਹਿ ਰਹੀ ਸੀ
ਜ
ਵੀ ਸੂਟ ਅੱਜ ਕੱਲ ਓਨੇ ਦਾ ਹਿਸਾਬ ਪੈ ਜਾਂਦਾ ਨਾ, ਰੈਡੀਮੇਡ ਵੀ ਲਵੋ ਤੇ ਅਨ ਸਟੀਚ ਵੀ ਲਵੋ ਹਿਸਾਬ ਉੱਥੇ ਹੀ ਪੈ ਜਾਂਦਾ ਵੇ ਲੈਸਾਂ ਵਗੈਰਾ ਲਗਾਓ ਤਾਂ ਵੀ, ਹਾਂਜੀ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹਿਸਾਬ ਉੱਥੇ ਹੀ ਪੈ ਜਾਂਦਾ ਵੇ, ਸੂਟ ਦਾ ਦਸੇ ਅੱਜ ਕੱਲ੍ਹ ਰੈਡੀਮੇਡ ਕੋਡ ਸੈੱਟ ਵੀ ਇੰਨੇ ਵਧੀਆ ਚੱਲੇ ਨੇ।
ਹੋਰ ਕੱਲੰਨੀ ਵਰਾ ਮਾਰਕੀਟ ਚ ਦੇਖਿਆ ਜਾਏ ਤੇ।
ਹਾਂਜੀ, ਹਾਂਜੀ, ਬਿਲਕੁਲ ਸਹੀ ਗੱਲ, ਕੋਰਡ ਸੈਟ। ਹਾਂਜੀ ਹਾਂਜੀ ਸਹੀ ਕਿਹਾ ਕੱਪੜੇ ਵੀ ਵਧੀਆ ਵਿੱਚ। ਹਾਂ ਆ ਰਹੇ ਨੇ ਨਾ ਕੋਰਡ ਸੈੱਟ ਵੀ
ਜੀ ਠੀਕ, ਚਲੋ ਹੋਰ ਦੱਸੋ?
ਸੁਣਾਓ।
ਬਸ ਵਧੀਆ ਤੁਸੀਂ ਸੁਣਾਓ?
ਬਸ ਵਧੀਆ ਹੋਰ ਉੱਥੇ, ਉੱਥੇ ਕੀ ਮਸ਼ਹੂਰ ਏ ਜੈਪੁਰ ਚ। ਵੇਖਣ ਯੋਗ।
ਜ਼ਿਆਦਾ ਨਾ ਅੱਛਾ, ਹਾਂਜੀ ਉੱਧਰ ਇੰਨਾ ਕੁਛ ਅਮੇਰ ਏ। ਘੁੰਮਣ ਫਿਰਨ ਅਸੀਂ
ਤਾਂ ਅਸੀਂ ਤਾਂ ਵੈਸੇ ਕਦੇ ਦੇਖਣ ਗਏ ਹੀ ਨਹੀਂ ਕਦੇ। ਅੱਛਾ, ਨਹੀਂ ਅਸੀਂ ਵੈਸੇ ਕਦੀ ਗਏ। ਨਹੀ ਗਏ ਹੈਗੇ ਕਹਿੰਦੇ ਨੇ ਇਹ ਬਹੁਤ ਵਧੀਆ ਸ਼ਹਿਰ ਜੈਪੁਰ ਤੇ।
ਹਾਂਜੀ ਤੁਸੀਂ ਜਾਣਾ ਜ਼ਰੂਰ।
ਚਲੋ ਕਦੀ ਜਾ ਹਾਂਜੀ ਨਹੀਂ ਕਦੀ ਜਾ। ਜਾਵਾਂਗੇ ਨਾ ਜਰੂਰ ਜਾਵਾਂਗੇ। ਹੋਰ ਸੁਣਾਉ? ਹਾਂਜੀ, ਚਲੋ ਠੀਕ ਠੀਕ ਹੈ ਹਾਂਜੀ। ਠੀਕ ਸਤਿ ਸ਼੍ਰੀ ਅਕਾਲ ਜੀ। ਨਾ ਕਰ